ਹੈਲੋ।
ਹਾਂਜੀ ਸਾਸ ਸ਼੍ਰੀ ਕਾਲ।
ਸਤਿ ਸ੍ਰੀ ਅਕਾਲ ਜੀ ਠੀਕ ਹੋ?
ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਹੈਲੋ
ਹੈਲੋ, ਹੈਲੋ।
ਹਾਂਜੀ, ਹਾਂਜੀ
ਹੁਣ ਆ ਰਹੀ ਹੈ ਜੀ।
ਹਾਂਜੀ, ਹਾਂਜੀ
ਹੋਰ ਦੱਸੋ ਜੀ ਕੀ ਕਰ ਏ ਸੀ ਤੁਸੀਂ?
ਕੁੱਛ ਨਹੀ ਜੀ ਬਸ ਬੈਠੇ ਸੀ।
ਓਕੇ।
ਹਾਂਜੀ ਹੋਰ ਕੀ ਕਰਦੇ ਤੁਸੀਂ?
ਬਸ ਜੀ ਮੈਂ ਵੀ ਬੈਠਾ ਹੋਇਆ ਸੀ ਜੀ ਥੋੜੀ ਦੇਰ ਹੁਣੇ ਹੀ ਬੈਠਾ ਹੋਯਾ। ਕੰਮ ਕਰ ਰਹੇ ਸੀ ਥੋੜਾ ਜਿਹਾ।
ਹਾਂਜੀ।
ਮੈਂ ਕੇਹਾ ਫੈਕਟਰੀ ਸੀਗਾ ਥੋੜਾ ਕੰਮ ਕਰ ਰਿਹਾ ਸੀ ਹੋਰ ਸੁਨਾਔ ਤੁਸੀਂ?
ਹਾਂਜੀ-ਹਾਂਜੀ ਖਾਣਾ ਖਾ ਲਿਆ ਤੁਸੀਂ।
ਹਾਂਜੀ-ਹਾਂਜੀ-ਹਾਂਜੀ। ਤੁਆਨੂੰ ਕੀ ਪਸੰਦ ਆ ਫਾਸਟ ਫੂਡ ਵਗੈਰਾ ਖਾਂਦੇ ਔ ਤੁਸੀਂ?
ਹਾਂਜੀ।
ਫਾਸਟ ਫੂਡ ਵਗੈਰਾ ਨੀ ਖਾਨਾ ਚਾਈਦਾ ਤੁਹੀ ਖਾਂਦੇ ਤੇ ਨੀ
ਹਾਂਜੀ, ਨਹੀਂ -ਨਹੀਂ ਫਾਸਟ ਫੂਡ ਕਦੇ ਕਦੇ ਖਾ ਲਈਦਾ ਵਾ ਫਾਸਟ ਫੂਡ ਖਾਣਾ ਤੇ ਵੈਸੇ ਹੀ ਚੰਗਾ ਹੁੰਦਾ ਇ ਨਾ
ਫਾਸਟ ਫੂਡ ਸਿਹਤ ਲਈ ਚੰਗਾ ਨੀ ਹੁੰਦਾ, ਜੀ ਬਹੁਤ ਬੇਕਾਰ ਹੁੰਦਾ ਆ ਖਾਣਾ ਨੀ ਚਾਹੀਦਾ ਉਹ।
ਹਾਂਜੀ, ਹਾਂਜੀ ਬਿਲਕੁਲ ਜੀ। ਫਾਸਟ ਫੂਡ ਖਾਣਾ ਤੇ ਬਹੁਤ ਮਾੜਾ ਵ ਇਹਦੇ ਨਾਲ ਜਿਸ ਤਰ੍ਹਾਂ ਟਾਪਾ ਵੱਧਦਾ ਵਾ ਨਾ, ਇਹ ਜਿਸ ਤਰ੍ਹਾਂ ਮਤਲਬ ਦਿਲ ਦੀਆਂ ਬਿਮਾਰੀਆਂ ਹੁੰਦੀਆਂ ਕਿੰਨਾ ਗੰਦਾ ਨਾ ਦਾ ਤੇਲ ਹੁੰਦਾ ਵਾ ਜਿਹਦੇ ਵਿੱਚ ਉਹ ਬਣਾ ਕੇ ਦਿੰਦੇ
ਬਣਾ ਕੇ ਦਿੰਦੇ ਆ ਪਤਾ ਹੀ ਨਹੀਂ ਕੀ ਕੁਛ ਬਣਾ ਰਿਹਾ ਕੀ ਕੁਛ ਨਹੀਂ ਪਤਾ ਹੀ ਨਹੀਂ ਸਾਨੂੰ ਕੀ ਖਾ ਰਹੇ ਆਪਾਂ ਇਹ ਤੋਂ ਵਧੀਆ ਨੇ ਘਰੇ ਆਪਣਾ ਕੁਕਿੰਗ ਕਰਲੋ ਕੁਛ ਵੀ ਛੋਟਾ ਮੋਟਾ ਕੁਛ ਵੀ ਬਣਾ ਲੋ ਪਤਾ ਤੇ ਹੈ। ਕੀ ਕਿਹੜਾ ਤੇਲ ਯੂਜ ਕੀਤਾ ਆ ਕੀ ਯੂਜ ਕੀਤਾ ਆ ਆਪਾਂ ਕੀ ਖਾ ਰਹੇ ਹਾਂ।
ਹਾਂਜੀ, ਹਾਂਜੀ ਉਹਦੇ ਵਿੱਚ ਹੈ ਨਾ ਤੇਲ ਅਤੇ ਨਮਕ ਬਹੁਤ ਜ਼ਿਆਦਾ ਉਹਨਾਂ ਨੇ ਪਾਇਆ ਹੁੰਦਾ ਜਿਹੜਾ ਸਾਡੀ ਸਿਹਤ ਲਈ ਸਰੀਰ ਦੇ ਲਈ ਬਿਲਕੁਲ ਵੀ ਚੰਗਾ ਨਹੀਂ ਹੈਗਾ।
ਜੀ ਜੀ ਜੀ ਜੀ ਵੈਸੇਦੇ ਆਪਣਾ ਸਾਦੇ ਭੋਜਨ ਤੇ ਚਲੋ ਅੱਜ ਕੱਲ ਅੱਜ ਕੱਲ੍ਹ ਤੇ ਹੁਣ ਮਿਲਾਵਟਾਂ ਹੀ ਹੋ ਰਹੀਆਂ ਹਰ ਹਰ ਕਿਤੇ ਹਰ ਕੋਈ ਸਮਾਨ ਚ ਮਿਲਾਵਟ ਆ। ਪੈਕਿੰਗ ਵਾਲਾ ਸਮਾਨ ਵੇਖ ਲਓ ਕੁਰਕੁਰੇ ਵੇਖ ਲਓ ਪਲਾਸਟਿਕ ਬਸ ਅੱਜ ਦੇ ਟੈਮ ਤੇ ਬੁਰਾ ਹੀ ਹਾਲ ਹੋਇਆ ਖਾਣ ਪੀਣ ਦਾ ਤੇ ਪੁੱਛੋ ਨਾ
ਮਤਲਬ ਆ ਕਿ ਸਾਡਾ ਸਮਾਂ ਬਚਦਾ ਜਾਂਦਾ ਵਾ ਹਨਾ ਬਣਿਆ ਬਣਾਇਆ ਸਾਨੂੰ ਮਿਲ ਜਾਂਦਾ ਵਾ ਲੋਕਾਂ ਨੂੰ ਇਹ ਸੌਖਾ ਲੱਗਦਾ ਵਾ ਪਰ ਇਹ ਖਾਣਾ ਬਿਲਕੁਲ ਵੀ ਨਹੀਂ ਚਾਹੀਦਾ।
ਨਹੀਂ ਖਾਣਾ ਚਾਹੀਦਾ ਲੋਕਾਂ। ਦੁਨੀਆ ਵੀ ਬੇਵਾਕੂਫ ਹੈ ਜੀ ਇਹਨਾਂ ਨੂੰ ਨੀ ਪਤਾ ਕੁੱਝ ਵੀ ਇਹਨਾਂ ਨੂੰ ਅਕਲ ਤਾਂ ਆਏਗੀ ਜਿੱਦਾਂ ਡਾ ਡਾਕਟਰਾਂ ਕੋਲ ਜਾਣਗੇ।
ਹਾਂਜੀ, ਹਾਂਜੀ ਕਈ ਲੋਕੀ ਨਾ ਕਈ ਲੋਕਾਂ ਨੂੰ ਰੋਜ਼ ਖਾਣ ਦੀ ਆਦਤ ਪਈ ਹੁੰਦੀ ਹੈ। ਰੋਜ਼ ਡੇਲੀ ਨਹੀਂ ਖਾਣਾ ਚਾਹੀਦਾ। ਉਹਦੇ ਨਾਲ ਤਾਂ ਵੈਸੇ ਬਹੁਤ ਸਰੀਰ ਖਰਾਬ ਹੁੰਦਾ ਵਾ
ਹਾਂਜੀ, ਹਾਂਜੀ ਬਿਲਕੁਲ
ਹਾਂਜੀ, ਹਾਂਜੀ ਘਰ ਦੀਆਂ ਬਣੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਜਿੱਦਾਂ ਦਾਲ ਸਬਜ਼ੀ ਹੋ ਗਈ ਅਤੇ ਜਾਂ ਦਹੀਂ ਦੁੱਧ ਪੀਣਾ ਚਾਹੀਦਾ ਵਾ
ਮਨ ਵੀ ਕਰਦਾ ਆ ਫਾਸਟ ਫੂਡ ਖਾਣ ਦਾ ਜਿੱਦਾਂ ਤੁਹਾਡਾ ਮਨ ਮੋਮਸ ਦਾ ਖਾਣ ਦਾ ਕਰਦਾ ਆ। ਘਰੇ ਵੀ ਬਣਦੇ ਆ ਮੋਮੋਸ ਆਪਾਂ ਬਣਾਉਂਦੇ ਹਾਂ ਘਰੇ। ਸਬਜ਼ੀਆਂ ਕੱਟ ਕੇ ਵਧੀਆ, ਵਧੀਆ ਸਬਜ਼ੀ ਵੈਜੀਟੇਬਲ ਪਾ ਕੇ। ਉਹ ਆਟੇ ਵਾਲੇ ਮੋਮੋਸ ਬਣਾਓ ਵੇਖੋ ਫਾਇਦਾ ਵੀ ਕਰਦੇ ਆ। ਉਹ ਆਟੇ ਵਾਲੇ ਹੈਗੇ ਨਾਲੇ ਤੇ ਨਾਲ਼ੇ
ਹਾਂਜੀ, ਪਤਾ ਕੀ ਨਾਲੇ ਜਦੋਂ ਆਪਾਂ ਬਾਹਰ ਚੀਜ਼ਾਂ ਜਿਹੜੀਆਂ ਖਾਂਦੇ ਹੋ ਕੀ ਪਤਾ। ਧੋਂਦੇ ਆ ਕਿ ਨਹੀਂ ਸਬਜ਼ੀਆਂ ਨੂੰ ਗੰਦੇ ਬੰਦੇ ਉਸ ਤਰ੍ਹਾਂ ਹੀ ਬਣਾਾ ਦਿੰਦੇ ਗੰਦੇ ਪਾਣੀ ਵਿੱਚ। ਧੋ ਗ ਜੇ ਆਪਾਂ ਘਰ ਬਣਾਵਾਂਗੇ ਤੇ ਉਹਨਾਂ ਨੂੰ ਅੱਛੀ ਤਰ੍ਹਾਂ ਪਹਿਲਾਂ ਧੋਨੇ ਹਾਂ ਤੇ ਫੇਰ ਚੀਜ਼ਾਂ ਨੂੰ ਵਰਤਦੇ ਹਾਂ
ਜੋ ਮਰਜ਼ੀ ਪਾਓ ਨਾਲ। ਇਹਦੇ ਸਿਰਫ ਆਪਣਾ ਮਿਰਚਾਂ ਤੇ ਬੰਦ ਗੋਭੀ ਪਤਾ ਨੀ ਕਿੱਡੀ ਪੁਰਾਣੀ ਪਾਉਂਦੇ ਆ
ਹਾਂਜੀ, ਹਾਂਜੀ ਉਹ ਕਈ ਕਈ ਦਿਨ ਦੀ ਪਈ ਹੁੰਦੀਆਂ ਵਾ ਚੀਜ਼ਾਂ
ਘਰੇ ਆਪਣਾ ਟਿੱਕੀਆਂ ਬਣਾ ਕੇ ਬਰਗਰ ਤੇ ਲਿਆਓ ਬਂਨ ਜੇ ਉਹ ਖਾਲੋ ਘਰੇ ਬਣਾ ਕੇ ਜੇ ਜ਼ਿਆਦਾ ਹੀ ਤੁਹਾਨੂੰ ਲੱਗਦਾ ਆ ਕਿ ਖਾਣਾ ਵੈਸੇ ਤੇ ਅਵੋਇਡ ਕਰਨਾ ਚਾਹੀਦਾ ਆ ਜੇਕਰ ਖਾਣਾ ਆ ਤੇ ਫਿਰ ਘਰੇ ਬਣਾ ਕੇ ਖਾਓ। ਨਾਲੇ ਹੈਲਦੀ ਵੀ ਹੁੰਦਾ ਆ।
ਹਾਂਜੀ ਕਈ ਲੋਕ ਚਲੋ ਖਾਂਦੇ ਆ ਪਰ ਇਹਨਾਂ ਨੂੰ ਰੋਜ਼ ਰੋਜ਼ ਨੀ ਖਾਣਾ ਚਾਹੀਦਾ ਇਹਨੂੰ ਛੱਡਣਾ ਵੀ ਚਾਹੀਦਾ ਵਾ ਕਦੀ ਕਦਾਈ ਚਲੋ ਖਾ ਲਓ ਤੇ ਕੋਈ ਗੱਲ ਨਹੀਂ ਹੈਗੀ।
ਜੇ ਕਦੀ ਕਦਾਰ ਵੀ ਖਾਣਾ ਆ ਨਾ ਤੇ ਫੇਿਰ ਘਰੇ ਬਣਾ ਲੋ ਵੈਸੇ ਬਾਜ਼ਾਰੋ ਤੇ ਖਾਣ ਦਾ ਫਾਇਦਾ ਹੀ ਨਹੀਂ ਜੀ। ਉਹਨਾਂ ਦਾ ਕੀ ਪਤਾ ਕੀ ਕੁਛ ਖੁਆ ਦੇਣ ਕੀ ਨਹੀਂ।
ਜ਼ਿਆਦਾਤਰ ਆਪਣੀ ਖੁਰਾਕ ਦੇ ਵਿੱਚ ਹਨਾ ਦੁੱਧ ਦਹੀਂ ਨੂੰ ਜ਼ਿਆਦਾ ਵਰਤ, ਚਾਹੀਦਾ ਜਿਸ ਤਰ੍ਹਾਂ ਫਲ ਖਾ ਲਏ ਅਤੇ ਤਾਜ਼ਾ ਘਰ ਦਾ ਬਣਿਆ ਹੋਇਆ ਭੋਜਨ ਹੀ ਖਾਣਾ ਚਾਹੀਦਾ ਵਾ।
ਜੀ, ਜੀ, ਹੁਣ ਦੇਖੋ ਆਪਣਾ ਗਰਮੀ ਕਿੰਨੀ ਹੋਈ ਦੀ ਹੈ। ਤੇ ਬਾਹਰ ਦਾ ਅਵੋਇਡ ਕਰਨਾ ਚਾਹੀਦਾ ਆ ਤਲਿਆ ਮਲਿਆ ਸਮਾਨ, ਉਹ ਫਿਰ ਅੰਦਰ ਹੋਰ ਗਰਮੀ ਪੈਦਾ ਕਰਦਾ ਆ।
ਹਾਂਜੀ,
ਫਿਰ ਗਰਮੀ ਕਰਕੇ ਫੇਰ ਬੜਾ ਕੁਝ ਨੁਕਸਾਨ ਹੋ ਜਾਏਗਾ ਸਰੀਰ ਦਾ।
ਹਾਂਜੀ, ਹਾਂਜੀ
ਘਰੇ ਛਕੋ ਆਪਣਾ। ਜੋ ਛਕਣਾ ਆ ਹੁਣ ਤੇ ਖੀਰੇ, ਸੈਲਡ, ਵਗੈਰਾ ਵੀ ਐਡ ਕਰਨਾ ਚਾਹੀਦਾ ਆ ਡਟ ਤੇ।
ਹਾਂਜੀ, ਹਾਂਜੀ
ਮੈਂ ਬਹੁਤ
ਬਾਹਰ ਲੋਕੀ ਬਸ ਇਹੀ ਚੀਜ਼ਾਂ ਖਾਂਦੇ ਆ ਜਿੱਦਾਂ ਬਰਗਰ ਖਾ ਲਿਆ ਪੀਜ਼ਾ ਨਿਊਡਲ। ਚਿਪਸ, ਫਰੈਂਚ ਫ੍ਰਾਈ। ਕੋਲਡ ਜ਼ਿਆਦੀਆਂ ਪੀਂਦੇ ਆ ਤੇ ਕੋਲਡ ਡਰਿੰਕ ਪੀਣ ਨਾਲ ਤੁਹਾਨੂੰ ਪਤਾ ਵੈਸੇ ਸ਼ੂਗਰ ਬੜੀੱ ਵੱਧਦੀ ਹੈ।
ਜਹਿਰ ਆ ਕੋਲਡ ਅਜ ਦੇ ਟਾਈਮ ਤੇ ਸ਼ਰਦਾਈ ਪੀ ਲੋ ਇਸ ਤੋਂ ਵਧੀਆ।
ਹਾਂਜੀ ਤੇ
ਹੋਰ ਤੁਸੀਂ ਤੁਹਾਡੇ ਬੱਚੇ ਤੇ ਨਹੀਂ ਖਾਂਦੇ,
ਨਹੀਂ ਜੀ ਮੇਰੇ ਬੱਚੇ ਖਾਂਦੇ ਨੀ ਆ ਪਰ ਇਹ ਹੈ, ਕਿ ਕਦੀ ਕਦੀ ਕਹਿੰਦੇ ਆ, ਕਿ ਸਾਨੂੰ ਮੈਗੀ ਬਣਾ ਦੋ ਫਿਰ। ਕਦੀ ਕਦਾ ਹੀ ਮਹੀਨੇ ਚ ਇੱਕ ਅੱਧੀ ਵਾਰ ਮੈਗੀ ਬਣਾ ਦੇਦੀ ਆ ਉਓਦਾਂ ਅਸੀਂ ਰੋਜ਼ ਰੋਜ਼ ਖਾਣ ਦੀ ਆਦਤ ਨਹੀਂ ਉਹਨਾਂ ਨੂੰ। ਪਾਈ ਹੋਈ
ਠੀਕ ਹੈ ਜੀ, ਠੀਕ ਹੈ ਵਧੀਆ, ਵਧੀਆ, ਆਦਤ ਪਾਈ ਦੀ ਹੈ।
ਹਾਂਜੀ, ਕਿਉਂਕਿ ਉਹਹਦਾ ਮੈਦਾ ਹੀ ਹੁੰਦਾ ਵਾ ਤੇ ਮੈਦਾ ਤੁਹਾਨੂੰ ਪਤਾ ਛੇਤੀ ਪਚਦਾ ਨੀ ਆ।
ਜੀ ਜੀ ਉਹ ਬੜਾ ਨੁਕਸਾਨ ਦਾਇਕ ਹੈ ਮੈਦਾ ਖਰਾਬ ਹੁੰਦਾ ਆ। ਨੂਡਲਸ ਵੀ ਆਟੇ ਦੇ ਆ ਗਏ, ਹੁਣ ਤੇ ਪਤਾ ਨੀ ਉਹ ਆਟੇ ਦੇ ਹੁੰਦੇ ਵੀ ਜਾਂ ਨਹੀਂ ਹੁੰਦੇ ਪਤਾ ਹੀ ਨਹੀਂ ਲੱਗਦਾ ਉਹਨਾਂ ਦਾ।
ਹਾਂਜੀ ਸਾਫ਼ ਸਫ਼ਾਈ ਦਾ ਖਾਣਾ ਬਣਾਉਣ ਲੱਗਿਆ, ਸਾਫ਼ ਸਫ਼ਾਈ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਵੈ ਨਾ। ਚੀਜ਼ਾਂ ਨੂੰ ਵਾਰ ਵਾਰ ਧੋ ਕੇ ਫਿਰ ਹੀ ਵਰਤਣਾ ਚਾਹੀਦਾ ਵਾ।
ਜੀ ਜੀ ਜੀ।
ਹਾਂਜੀ ਜ਼ਿਆਦਾ ਤਾਂ ਬੱਚਿਆਂ ਨੂੰ ਵੀ ਫਲ ਹੀ ਖਾਣੇ ਚਾਹੀਦੇ ਹੈ ਕਿ ਫਲ ਖਾ ਲੈਣ ਹੋਰ ਜਿਸ ਤਰ੍ਹਾਂ? ਪੈਕਟ ਖਾਂਦੇ ਆ ਚਿਪਸ ਕੁਰਕਰ ਕਹਿੰਦੇ ਇਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਬੱਚਿਆਂ ਨੂੰ।
ਜੀ ਜੀ ਫਲ ਖਵਾਓ ਸਬਜ਼ੀਆਂ ਖਵਾਓ ਇਹਨਾਂ ਨੂੰ ਜੀ ਸੈਲਡ ਖਵਾਓ ਹਾਂਜੀ। ਹੁਣ ਜਿਸ ਹਿਸਾਬ ਦਾ ਚੱਲਦਾ ਪਿਆ ਨਾ ਹੁਣ ਆਪਣਾ ਮੌਨਸੂਨ? ਚੱਲਦਾ ਪਿਆ ਆ ਸੈਲਡ ਤੇ ਬਹੁਤ ਜ਼ਰੂਰੀ ਹੈ ਸਾਡੀ ਬੋਡੀ ਲਈ।
ਹਾਂਜੀ, ਹਾਂਜੀ
ਜੀ,
ਇਹ ਤੇ ਤੁਹਾਨੂੰ ਪਤਾ ਸਰੀਰ ਲਈ ਵੈਸੇ ਬਹੁਤ ਹਾਨੀਕਾਰਕ ਹੈਗਾ ਫਾਸਟ ਫੂਡ।
ਫਾਸਟ ਫੂਡ ਹਾਂਜੀ ਹਾਂਜੀ
ਹਾਂਜੀ, ਤੁਸੀਂ ਖਾਂਦੇ ਹੋ, ਫਾਸਟ ਫੂਡ
ਨਾ ਜੀ ਨਾ ਆਪਾਂ ਫਿਟਨੈਸ ਵੱਲ ਪੂਰਾ ਧਿਆਨ ਦੇਈਦਾ ਜੀ।
ਹਾਂਜੀ
ਫਿਟਨੈਸ ਖ਼ਰਾਬ ਹੋ ਜਾਂਦੀ।
ਫਾਸਟ ਫੂਡ ਇਹਹੀ ਹੈ, ਨਾ ਕਦੇ ਕਦੇ ਸੀਮਿਤ ਮਾਤਰਾ ਵਿੱਚ ਖਾਣਾ ਚਾਹੀਦਾ ਵਾ ਸਿਹਤ ਸਿਹਤ ਮੰਦ ਰਹਿਣ ਦੇ ਲਈ ਘਰ ਦਾ ਤਾਜ਼ਾ ਬਣਿਆ ਹੋਇਆ। ਭੋਜਨ ਹੀ ਖਾਣਾ ਚਾਹੀਦਾ ਵਾ। ਫਾਸਟ ਫੂਡ ਨਾਲ ਮੋਟਾਪਾ ਹੀ ਵੱਧਦਾ ਵਾ ਹੈ ਨਾ ਜੀ ਪੇਟ ਦੀਆਂ ਕਿੰਨੀਆਂ ਸਮੱਸਿਆਵਾਂ ਹੁੰਦੀਆਂ। ਨਾ ਜਿੱਦਾਂ ਸਾਡੇ ਸਰੀਰ ਵਿੱਚ ਐਸਿਡ ਵੱਧ ਜਾਂਦਾ ਵਾ। ਅਤੇ ਉਹ ਕਿੰਨਾ ਅਸੀਂ ਤੰਗ ਹੁੰਦੇ ਹਾਂ ਬਾਅਦ ਵਿੱਚ।
ਹਾਂਜੀ ਹਾਂਜੀ ਬਿਲਕੁਲ ਨਹੀਂ ਖਾਣਾ ਚਾਹੀਦਾ ਜੀ ਹਾਂਜੀ।
ਹਾਂਜੀ। ਲੋਕੀ ਜਦੋਂ ਬਾਹਰ ਜਾਂਦੇ ਆ ਆਪਣੇ ਦੋਸਤਾਂ ਨਾਲ ਜਾਂ ਆਪਣੇ ਪਰਿਵਾਰ ਨਾਲ ਬਸ ਬਾਹਰ ਦੀਆਂ ਚੀਜ਼ਾਂ ਖਾ ਲੈਂਦੇ ਆ। ਅਤੇ ਘਰ ਆ ਕੇ ਕਿੰਨਾ ਤੰਗ ਹੁੰਦੇ ਆ ਉਹ।
ਜੀ ਜੀ ਜੀ ਸਹੀ ਗੱਲ ਆ ਸਾਨੂੰ ਨੂੰ ਆਪ ਨੀ ਪਤਾ ਜੀ।
ਤੇ ਦੋ ਚਾਰ ਦਿਨ ਪੇਟ ਹੀ ਨਹੀਂ ਸਹੀ ਹੁੰਦਾ ਪੇਟ ਦੀਆਂ ਕਿੰਨੀਆਂ ਸਮੱਸਿਆਵਾਂ ਹੋ ਜਾਂਦੀਆਂ ਵਾ ਪੇਟ ਦੇ ਵਿੱਚ। ਕਿੰਨੀ ਤਕਲੀਫ਼ ਹੁੰਦੀ ਹੈ।
ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ ਠੀਕ।
ਹਾਂਜੀ। ਇਸ ਕਰਕੇ ਲੋਕ? ਲੋਕਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਵਾ ਕਿ ਅਸੀਂ ਬਹੁਤ ਘੱਟ ਖਾਈਏ ਇਸ ਨੂੰ।
ਬੱਚਿਆਂ ਨੂੰ ਤੇ ਅਵੋਇਡ ਹੀ ਕਰਾਉਣਾ ਚਾਹੀਦਾ ਹੈ।
ਬੱਚੇ ਦੇ? ਖਾਂਦੇ ਖਾਂਦੇ, ਜਿਹੜੇ ਅੱਜ ਕੱਲ ਦੇ ਨੌਜਵਾਨ ਹੈਗੇ ਨਾ ਮੁੰਡੇ ਕੁੜੀਆਂ ਉਹ ਵੀ ਬਹੁਤ ਖਾਂਦੇ ਆ ਇਹਨੂੰ।
ਜੀ ਜੀ ਬਿਲਕੁਲ ਜੀ।
ਜਦੋਂ ਵੱਡੇ ਹੀ ਇਸ ਤਰ੍ਹਾਂ ਕਰਨਗੇ ਤੇ ਫੇਿਰ ਤੁਹਾਨੂੰ ਪਤਾ ਬੱਚੇ ਤੇ ਵੇਖ ਕੇ ਉਹੀ ਚੀਜ਼ਾ ਖਾਂਦੇ ਹਨਾ, ਜਦੋਂ ਵੱਡੇ ਨੀ ਇਸ ਚੀਜ਼ ਨੂੰ ਛੱਡਦੇ।
ਸਹੀ ਗੱਲ ਅੀ, ਸਹੀ ਗੱਲ ਬੇਕਾਰ ਇਹ ਤੋਬਾ ਤੋਬਾ, ਇਸ ਤੋਂ ਵਧੀਆ ਤੇ ਆਪਣਾ ਜਿੰਨੇ ਕੁ ਤੁਸੀਂ ਫਾਸਟ ਫੂਡ ਛਕਦੇ ਹੋ, ਓਨੇ ਦੀ ਤੁਸੀਂ ਦਹੀਂ ਪਨੀਰ ਲੈ ਕੇ ਖਾ ਲੋ।
ਹਾਂਜੀ ਹਾਂਜੀ, ਉਹ ਵਧੀਆ ਰਹਿੰਦਾ ਵੈ
ਕਈ ਫਾਸਟ ਫੂਡ ਚੀਜ਼ਾਂ 'ਚ ਵਿਟਾਮਿਨ, ਖਨੇਜ ਅਤੇ ਫਾਈਬਰ ਕ ਬਹੁਤ ਹੀ ਜ਼ਿਆਦਾ ਘੱਟ ਹੁੰਦੇ ਆ। ਅਤੇ ਉਹ ਸਾਡੇ ਸਰੀਰ ਨੂੰ ਬਹੁਤ ਨੁਕਸਾਨ ਕਰਦੇ ਆ। ਸਾਡੇ ਸਰੀਰ ਚ ਪੋਸ਼ਣ ਦੀ ਕਮੀ ਹੋ ਜਾਂਦੀ ਉਹਦੇ ਨਾਲ।
ਜ ਮਾਰਕੀਟ ਵਿੱਚ ਹੋਰ ਵੀ ਫਾਸਟ ਫੂਡ ਤੋਂ ਇਲਾਵਾ ਬਹੁਤ ਸਮਾਨ ਆ ਉਹ ਛੱਕ ਸਕਦਾ ਹੈ ਬੰਦਾ। ਖਾ ਸਕਦਾ ਹੈ ਜ਼ਰੂਰੀ ਨਹੀਂ ਕਿ ਫਾਸਟ ਫੂਡ ਖਾਣਾ ਆ ਬਾਜ਼ਾਰ ਜਾ ਕੇ ਬਾਕੀ ਫਾਸਟ ਫੂਡ ਤੇ ਅਵੋਇਡ ਕਰਨਾ ਹੀ ਕਰਨਾ ਚਾਹੀਦਾ ਆ ਜਿਸ ਹਿਸਾਬ ਦਾ ਸਮਾਂ ਚੱਲਦਾ ਪਿਆ, ਖਾਣ ਪੀਣ ਚ ਮਿਨਾਵਟਾਂ ਬਹੁਤ ਹੋ ਰਹੀਆਂ ਜਿੰਨੇ ਦਾ ਤੁਸੀਂ ਫਾਸਟ ਫੂਡ ਖਾਂਦੇ ਹੋ, ਇਨੇ ਦਾ ਤੁਸੀਂ ਦੁੱਧ ਦਹੀਂ ਵਗੈਰਾ ਛੱਕ ਲਓ
ਹਾਂਜੀ ਜਿੱਦਾਂ ਮਿੱਠੀਆਂ ਚੀਜ਼ਾਂ ਕਹੀ ਖਾਂਦੇ ਆ ਲੋਕੀ, ਤੇ ਉਹਦੇ ਨਾਲ ਕਿੰਨੇ ਸਾਡੇ ਦੰਦ ਖ਼ਰਾਬ ਹੋ ਜਾਂਦੇ ਆ ਨਾ ਬੱਚਿਆਂ ਦੇ ਦੰਦ ਖ਼ਰਾਬ ਹੋ ਜਾਂਦੇ ਉਹਨਾਂ ਨੂੰ ਕੀੜਾ ਲੱਗ ਜਾਂਦਾ ਦੰਦਾਂ ਨੂੰ ਤੇ ਫੇਿਰ ਉਹਨਾਂ ਨੂੰ ਕਿੰਨਾ ਨੁਕਸਾਨ ਹੁੰਦਾ ਉਹਨਾਂ ਦੇ ਦੰਦਾਂ ਦਾ ਵੀ
ਹਾਂਜੀ ਹਾਂਜੀ ਬਿਲਕੁਲ।
ਜਿਸ ਤਰ੍ਹਾਂ ਲੋਕ ਖਾਂਦੇ ਆ ਅਤੇ ਉਹਨਾਂ ਦੇ ਵਿੱਚ ਆਲਸ ਜ਼ਿਆਦਾ ਹੋ ਜਾਂਦਾ ਫਾਸਟ ਫੂਡ ਖਾਣ ਦੇ ਨਾਲ ਆਲਸ ਤੇ ਉਹਨਾਂ ਨੂੰ ਥਕਾਵਟ ਬਹੁਤ ਰਹਿੰਦੀ ਹੈ। ਕਿਉਂਕਿ ਉਹਨਾਂ ਦੇ ਸਰੀਰ ਨੂੰ ਊਰਜਾ ਅਤੇ ਪੋਸ਼ਣ ਨਹੀਂ ਮਿਲਦਾ।
ਜੀ ਜੀ ਜੀ, ਉਹ ਮੈਂ ਤੇ ਇਸ ਤੇ ਕੁੱਝ ਹੁੰਦਾ ਹੁੰਦਾ ਹੀ ਨਹੀਂ ਕੋਈ ਪੋਸ਼ਣ ਪਾਸ਼ਣ ਨੀ ਹੁੰਦਾ, ਉਹ ਤੇ ਸਿਰਫ ਫੈਟ ਹੀ ਵਧਾਉਂਦਾ ਆ। ਤੇ ਸਰੀਰ ਦਾ ਨੁਕਸਾਨ ਕਰਦਾ ਆ।
ਹਾਂਜੀ, ਫਾਸਟ ਫੂਡ ਖਾਣ ਦੇ ਨਾਲ ਇੱਕ ਗੱਲ ਇਹ ਵੀ ਹੈ ਕਿ ਸਾਡਾ ਖਰਚਾ ਬਹੁਤ ਹੁਤ ਵੱਧਦਾ ਵਾ ਬਾਹਰ ਦਾ ਫਾਸਟ ਫੂਡ, ਜਦੋਂ ਬਾਰ ਬਾਰ ਖਾਂਦੇ ਆ ਤੇ ਉਹਦੇ ਨਾਲ ਪੈਸਿਆਂ ਦੀ ਕਿੰਨੀ ਬਰਬਾਦੀ ਹੋ ਜਾਂਦੀ ਆ।
ਵੀ ਉਹ ਵੀ ਹੋ ਜਾਂਦੀ ਆ ਫੇਿਰ ਉਸ ਤੋਂ ਬਾਅਦ ਉਹ ਬਰਬਾਦੀ ਅਲੱਗ ਆ। ਫਿਰ ਡਾਕਟਰਾਂ ਨੂੰ ਦੋ ਉਹ ਅਲੱਗ ਆ, ਇਸ ਤੋਂ ਵਧੀਆ ਪਹਿਲਾਂ ਹੀ ਆਪਾਂ ਚੰਗਾ ਛੱਕਦੀਏ।
ਹਾਂਜੀ ਹਾਂਜੀ।
ਸਹੀ ਸਮਾਨ ਖਾ ਲਈਏ ਨਾ ਫਿਰ ਡਾਕਟਰਾਂ ਕੋਲ ਜਾਣਾ ਹੈਗਾ ਨਾ ਕਿੱਧਰ, ਸਹੀ ਸਮਾਨ ਖਾਓ। ਬਹੁਤ ਸਮਾਨ ਆ ਦੁਨੀਆਂ ਤੇ ਖਾਣ ਵਾਲਾ।
ਹਾਂਜੀ-ਹਾਂਜੀ, ਕਿੰਨੀਆਂ ਸਿਹਤ ਨੂੰ ਕਿੰਨੀਆਂ ਬਿਮਾਰੀਆਂ ਲੱਗਦੀਆਂ ਵ ਹੈ ਨਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਵਾ ਅਤੇ ਕਿੰਨਾ ਖਤਰਾ ਹੁੰਦਾ ਵਾ ਉਹ
ਹਾਂਜੀ, ਸਾਡੇ ਇੱਧਰ ਹੈਗਾ ਸੀ ਇੱਕ ਮੁੰਡਾ ਰੋਜ਼ ਹੀ ਆਪਣਾ ਉਹ ਖਾਂਦਾ ਸੀ ਚੌਮਿਨ, ਰੋਜ਼ ਬਿਨ ਨਾਗਾ ਔਨੇ ਰੋਜ਼ ਚੌਮਿਨ ਖਾਣੀ-ਖਾਣੀ ਹੈ ਤੇ ਉਹਦੀ ਉਮਰ ਹੈਗੀ ਸੀ ਮਸੇ-ਮਸੇ ਸੋਲਾਂ ਸਾਲ ਦੀ, ਉਹ ਤਿੰਨ ਚਾਰ ਸਾਲ ਤੋਂ ਲਗਾਤਾਰ ਖਾ ਰਹੇ ਅਹ ਚਾਉਮਿਨ ਨੂਡਲਸ ਤੇ ਉਹ ਹੁਣ ਪਿਛਲੇ ਸਾਲ ਉਹਦੀ ਡੈਥ ਹੋ ਗਈ ਸੀ ਉਹਦੀ ਜਿਹੜੀ ਪਾਈਪ ਸੀ ਨਾ ਫੂਡ ਪਾਈਪ ਸੀ ਉਹਦੇ ਵਿੱਚ ਸਾਰਾ ਉਹ ਮੈਦਾ ਹੀ ਜੰਮ ਗਿਆ ਸੀ
ਹਾਂਜੀ-ਹਾਂਜੀ ਮੈਦਾਂ ਹੀ ਜੰਮ ਜਾਂਦਾ ਬ ਅਂਦਰ ਬਾਅਦ ਵਿੱਚ ਕਈ ਲੋਕ ਲੋਕਾਂ ਨੂੰ ਤਾਂ ਆਪਣਾ ਪਿੱਤਾ ਵੀ ਕਢਵਾਉਣਾ ਪੈਂਦਾ ਉਹਦੇ ਨਾਲ ਜਦੋਂ ਜੰਮ ਜਾਂਦਾ ਅੰਦਰ
ਓਪਰੇਸ਼ਨ ਉੂਪਰੁਸ਼ਨ ਹੋਏ ਉਹਦਾ ਨਹੀਂ ਹੋਇਆ ਸਕਸੈਸਫੁੱਲ ਬਸ ਜਵਾਬ ਦੇ ਦਿੱਤਾ ਡਾਕਟਰਾਂ ਨੇ, ਇੱਕ ਦੋ ਦਿਨ ਘਰੇ ਰਿਹਾ। ਫਿਰ ਉਹ, ਆਪਣਾ, ਚੱਲ ਗਿਆ, ਡੈਥ ਹੋ ਗਈ ਉਹਦੀ ਉਹ। ਫੂਡ ਪਾਈਪ ਉਹਦਾ ਸਾਰਾ ਹੀ ਭਰ ਗਿਆ ਈ ਉਹਦਾ। ਸਾਰਾ ਹੀ ਮੈਦੇ ਨਾਲ ਭਰ ਗਿਆ, ਫਿਰ ਕਿੱਧਰ ਨਾ ਅੰਦਰ ਜਾਏ ਪਾਣੀ ਨਾ ਬਾਹਰ ਆਏ ਪਾਣੀ।
ਹਾਂਜੀ-ਹਾਂਜੀ, ਮੈਂ ਤੇ ਏਹੀ। ਕਹਿਣਾ ਚਾਹੁੰਦੀ ਆ ਕਿ ਫਾਸਟ ਫੂਡ ਕਦੇ-ਕਦੇ ਖਾਣਾ ਠੀਕ ਹੈ ਪਰ ਚੰਗੀ ਸਿਹਤ ਦੇ ਲਈ ਘਰ ਦਾ ਤਾਜ਼ਾ ਬਣਿਆ।
ਜੀ, ਜੀ, ਜੀ ਘਰ ਬਣਾ ਲੋ ਜ ਆਪਣਾ ਜਿੱਦਾਂ। ਤੁਹਾਨੂੰ ਮਨ ਲੱਗੇ, ਜਿਵੇਂ ਕਿ, ਮੋਮੋਸ ਖਾਣੇ ਆ ਸਪਰਿੰਗ ਰੋਲ ਘਰੇ ਬਣ।
ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਕੱਲ ਗੱਲ ਕਰਨੇ ਆ, ਗੱਲ। ਓਕੇ ਜੀ, ਸਤਿ ਸ਼੍ਰੀ ਅਕਾਲ
ਓਕੇ